ਹੈਲੋ, ਹਾਂਜੀ?
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ- ਸਤਿ ਸ਼੍ਰੀ ਅਕਾਲ ਕੀ ਹਾਲ ਹੈ?
ਵਧੀਆ- ਵਧੀਆ ਤੁਸੀਂ ਦੱਸੋ?
ਬਹੁਤ ਵਧੀਆ ਜੀ -ਬਹੁਤ ਵਧੀਆ, ਕੀ ਕਰਦੇ ਸੀਗੇ, ਅੱਜ ਕਿਵੇਂ ਫ਼ੋਨ ਕਰ, ਲਿਆ?
ਕੁਛ ਨਹੀਂ, ਬਸ ਬੈਠੀ ਸੀ ਮੈਂ ਕਿਹਾ ਚਲੋ ਗੱਲ ਕਰ ਲਈਏ।
ਚਲੋ ਸ਼ੁਕਰ
ਹੁ ਸਾਰਿਆਂ ਨੂੰ ਹੀ ਲਾਈ ਜਾਂਦੀ ਸੀ। ਪਹਿਲਾਂ ਮੰਮੀ -ਡੈਡੀ ਦੀ ਯਾਦ ਆਈ, ਮੰਮੀ ਡੈਡੀ ਨੂੰ ਲਾ ਲਿਆ ਮੈਂ ਕਿਹਾ, ਚਲੋ ਉਹਨਾਂ ਨੂੰ ਪੁੱਛਨੀ ਆ ਕਿਵੇਂ ਨੇ ਠੀਕ ਠਾਕ ਆ।
ਹੁ ਹੁ
ਹੁ ਹਾਂਜੀ, ਸਭ ਵਧੀਆ ਬਸ। ਭਰਾ ਗਿਆ ਹੋਇਆ ਕੰਮ ਤੇ, ਮੰਮੀ ਡੈਡੀ ਵਧੀਆ ਘਰੇ ਨੇ। ਗਰਮੀ ਬਹੁਤ ਜ਼ਿਆਦਾ ਪੈਂਦੀ ਸੀਗੀ, ਉਹ ਕਹਿੰਦੇ ਵੀ ਬਾਹਰ ਅੰਦਰ ਕਿਤੇ ਗਈ ਨਈ ਤੇ ਘਰੇ ਈ ਆ ਹੁਣ।
ਹਾਂ ਗਰਮੀ ਤਾਂ ਬੋਤ ਪੈ ਰਹੀ ਹੈ ਅੱਜ -ਕੱਲ ਨਾ ਕੀ ਕਹਿੰਦੇ ਫੇਰ ਹੋਰ ਮੰਮੀ ਪਾਪਾ?
ਕੁਛ ਨਹੀਂ ਬਸ ਹਾਲ ਚਾਲ ਹੀ ਪੁੱਛਦੀ ਸੀ ਵੀ ਕਿਵੇਂ ਏ ਠੀਕ ਅਗੋ ਹੁਣ ਸਉਣ ਦਾ ਮਹੀਨਾ ਆਉਣ ਆਲਾ ਫੇਰ ਸੰਧਾਰਾ ਦੇਣ ਆਉਣਗੇ ਹੁ।
ਮੰਮੀ- ਪਾਪਾ ਦੀ ਤੇ ਯਾਦ ਬੋਤ ਆਂਦੇ ਰਹਿੰਦੇ ਹੋਣੇ ਆ ਤਹਾਨੂੰ ਹਨਾ ਹੁਣ ਤੇ ਤੁਸੀਂ ਕਾਫੀ ਦੂਰ ਨੇ ਤਹਾਡੇ ਤੋਂ?
ਨਹੀਂ ਨੋਰਮਲ ਈ ਆ ਜੇਅਦੈ ਦੂਰ ਨਹੀਂ ਹੈਗੇ। ਤੇ ਹੁਣ ਥੋੜ੍ਹਾ ਟਾਈਮ ਪਹਿਲਾਂ ਛੁੱਟੀਆਂ ਚ ਜਾ ਕੇ ਆਈ ਸੀ ਬੱਚਿਆਂ ਦੇ ਨਾਲ ਤੇ ਉਦੋਂ ਵੀ ਵਧੀਆ ਚਲੋ ਟਾਈਮ ਨਿਕਲਿਆ ਹੱਸ ਖੇਡ ਕੇ ਤੇ ਹੋਣ ਦੇਖੋ ਕਦੋਂ ਬਣਦਾ।
ਫ਼ੇਰ ਆਣ ਨੂੰ ਦਿਲ ਨਹੀਂ ਕਰਦਾ ਵਾਪਸ ਹਨਾ
ਪਰ ਹਾਂਜੀ ਆਉਣ ਨੂੰ ਦਿਲ ਤਾਂ ਕਰਦਾ ਨਈ ਪਰ ਮਜ਼ਬੂਰੀਆਂ ਜਿਹੜੀਆਂ ਹੁੰਦੀਆਂ ਉਹ ਤਾਂ ਆਉਣਾ ਹੀ ਪੈਂਦਾ ਏ ਵੀ ਮਾਂ -ਪਿਓ ਨੇ ਜਿੱਥੇ ਆਏ ਆ।
ਬਿਲ-
ਹੁ, ਦੋਨਾਂ ਦਾ ਹੀ ਸੋਚਣਾ ਪੈਂਦਾ ਹਨਾ।
ਹਾਂ ਨਹੀਂ ਇਹ ਤਾਂ ਹੈ ਨਾ ਮਾਂ ਪਿਓ ਵਰਗਾ ਜਿਗਰਾ ਨਈ ਕਿਸੇ ਦਾ ਹੋ ਸਕਦਾ ਜ਼ਿੰਦਗੀ ਦੇ ਵਿੱਚ ਹਨਾ ਦੁਨੀਆਂ ਦੇ ਵਿੱਚ ਨਈ ਕੋਈ ਮਿਸਾਲ ਮਿਲ ਸਕਦੀ।
ਹਾਂਜੀ ਹਾਂਜੀ।
ਤਹਾਨੂੰ ਜਿੰਨਾ ਪਿਆਰ ਮਾਂ ਪਿਓ ਕਰਦੇ ਨੇ ਕੋਈ ਦੂਸਰਾ ਬੰਦਾ ਨਹੀਂ ਕਰ ਸਕਦਾ।
ਹਾਂਜੀ। ਤੇ ਹੁਣ ਮੇਰੇ ਇੱਧਰਲੇ ਮੰਮੀ ਡੈਡੀ ਬਹੁਤ ਵਧੀਆ ਨੇ। ਤੇ ਕਦੇ ਵੀ ਐਮੇ ਨੀ ਕੋਈ ਗੱਲ ਕੀਤੀ। ਡੈਡੀ ਮੇਰੇ ਦਾ ਬਹੁਤ ਸੁਭਾਅ ਚੰਗਾ ਉਹ ਵੀ ਬੇਟਾ ਬੇਟਾ ਕਹਿ ਕੇ ਗੱਲ ਕਰਦੇ ਨੇ, ਕਦੇ ਵੀ ਐਵੇਂ ਨੀ ਆ ਵੀ ਤੂੰ ਮੈਂ ਕਿ ਸੁੱਤੀ ਹੋਵੇ ਜਾਂ ਬੈਠੀ ਉੱਠੀ ਆ ਜਾਂ ਕੁਛ ਕਿਹਾ ਹੋਵੇ ਤੂੰ ਬੈਠੀ ਕਿਉਂ ਆਂ ਤੂੰ ਫੋਨ ਕਿਉਂ ਲੈ ਕੇ ਬੈਠੀ ਆ ਕਾਫ਼ੀ ਘਰਾਂ ਦੇ ਵਿੱਚ ਚੱਲਦਾ ਹਨਾ, ਅੱਜ ਕੱਲ੍ਹ ਕਹਿ ਦਿੰਦੇ ਨੇ ਵੀ ਵੇਹਲੀ ਕਿਉਂ ਬੈਠੀ ਆ ਹਨਾ।
ਤੇ ਸੱਸ ਸਹੁਰੇ ਦਾ ਤੇ ਵੈਸੇ ਹੀ ਸੁਭਾਅ ਨੀ ਮੈ ਹੁੰਦਾ ਹਨਾ ਤੁਹਾਡਾ ਤੇ ਚਲੋ ਵਧੀਆ ਹਨਾ ਤੁਸੀਂ ਬੋਤ ਚੱਲ ਲੱਕੀ ਹੈਗੇ ਹੋ ਤੁਸੀਂ ਦੋਨੇ ਪਾਸੇ।
ਕਦੇ ਹੁੰਦਾ ਮਨ ਦੁਖੀ ਕੁਛ ਨਾ ਕੁਛ ਬੋਲਿਆ ਜਾਂਦਾ ਪਰ ਮਾਂ ਪਿਓ ਚੁੱਪ ਹੋ ਜਾਂਦੇ ਆ ਕਿਉਂਕਿ ਆਪਦੇ ਵੀ ਤਾਂ ਧੀ ਪੁੱਤ ਮਾੜਾ ਮੋਟਾ ਗੁੱਸੇ ਚ ਕਦੇ ਨਾ ਕਦੇ ਹੋ ਜਾਂਦਾ ਉਹਨਾਂ ਨੂੰ ਵੀ ਹੁੰਦਾ ਵੀ ਕੋਈ ਟੈਨਸ਼ਨ ਹੋਊ ਜਾਂ ਕੁਛ ਹੋਰ ਹਨਾ। ਪਰ ਕਦੇ ਵੀ ਐਵੇਂ ਦਾ ਉਹ ਨੀ
ਨਹੀਂ ਨਹੀਂ ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਹੈ ਨਾ। ਕਿ ਕਈ ਲੋਕੀ ਤੇ ਮੈਂ ਦੇਖਦਾ ਮਾਂ ਪਿਓ ਰੋਲੇ ਫਿਰਦੇ ਨੇ ਹੈ ਨਾ। ਕਈਆਂ ਦੇ ਤੇ ਆਪਾਂ ਦੇਖਦੇ ਆ। ਨਾ ਔਲਾਦ ਮਾੜੀ ਨਿਕਲ ਜਾਂਦੀ ਐ, ਪੁੱਛਦੀ ਨੀ ਤੇ ਮਾਂ
ਹਾਂਜੀ।
ਕਹਿੰਦੇ ਨੇ ਹੁਣ ਕਿਉਂ ਕਹਿੰਦੇ ਹੁੰਦੇ ਨੇ ਨਾ ਬਈ ਅ ਮਾਪੇ ਕੁਮਾਪੇ ਨੀ ਹੁੰਦੇ ਹੈ ਨਾ। ਪੁੱਤ ਜਿਹੜੇ ਨੇ ਕਪੁੱਤ ਹੋ ਜਾਂਦੇ ਨੇ।
ਕਿ ਮੈ ਮਾਂ ਪਿਓ ਮਾਂ ਪਿਓ ਨੇ ਤਾਂ ਸਾਰੇ ਬੱਚਿਆਂ ਦਾ ਬਰਾਬਰ ਸੋਚਣਾ ਹੁੰਦਾ।
ਹੂੰ
ਤੇ ਉਹ ਨੀ ਮਤਲਬ ਕਿਸੇ ਨੂੰ ਘੱਟ ਨੀ ਕਿਸੇ ਨੂੰ ਵੱਧ ਨੀ ਪਿਆਰ ਕਰਦੇ ਹੈ ਨਾ।
ਪਰ ਬੱਚਿਆਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਆ ਨਾ, ਹੁਣ ਸਾਡੇ ਗੁਆਂਢ ਦੇ ਵਿੱਚ ਹੀ ਇੱਥੇ ਹੈਗੀ ਮਾਤਾ ਇੱਕ ਹਨਾ ਉਹਦੇ ਬੱਚੇ ਨਾ ਉਹਨੂੰ ਪੁੱਛਦੇ ਨੇ ਸਾਰਾ ਦਿਨ ਕਹਿੰਦੀ ਮੈਂ ਘਰ ਸੰਭਾਲਦੀ ਹਾਂ, ਬਿਚਾਰੀ ਰੋਂਦੀ ਰਹਿੰਦੀ ਏ ਹੈ ਨਾ। ਹਾਂ, ਉਹ ਜਦੋਂ ਮਾਂ ਪਿਓ ਬਿਰਦ ਹੋ ਜਾਂਦੇ ਨੇ ਨਾ। ਬਜ਼ੁਰਗ ਹੋ ਜਾਂਦੇ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਐ।
ਹਾਂਜੀ ਇਹ ਤਾਂ ਹੈਗਾ ਹੀ ਆ।
ਨਹੀਂ ਮੈਂ ਤੇ ਦੇਖੋ ਹਾਂ, ਮੈਂ ਤੇ ਅਕਸਰ ਕਹਿਨਾ ਹੁੰਦਾ ਨਾ ਕਿ ਅੱਜ ਤੁਸੀਂ ਜੋ ਵੀ ਹੈਗੇ ਹੋ ਸਿਰਫ ਆਪਣੇ ਮਾਂ ਪਿਓ ਦੀਆਂ ਲਾਈਆਂ ਹੋਈਆਂ ਦਿਹਾੜੀਆਂ ਕਰਕੇ। ਕਰਕੇ, ਉਹ ਨਾ ਅੱਜ ਜੇ ਤੁਸੀਂ ਅੱਜ ਜੇ ਕੋਈ ਬੱਚਾ ਪੰਜਾਹ ਹਜ਼ਾਰ ਕਮਾ ਰਿਹਾ ਤੇ ਉਹ ਜੇ ਉਹਦੇ ਪਾ ਪਾਪਾ ਜਾਂ ਮੰਮੀ ਉਹਨੂੰ ਪੜਾਂਦੇ ਨਾ, ਫੇਰ ਕਿੱਥੋਂ ਕਰ ਲੈਂਦੇ ਉਹ।
ਉਹ ਤਾਂ ਹੈਗਾ ਹੀ ਆ, ਹੁਣ ਉਹ ਵੀ ਤਾਂ ਅਸੀਂ ਵੀ ਸੋਚਦੇ ਹੀ ਹਾਂ ਆਪਦੇ ਬੱਚਿਆਂ ਬਾਰੇ ਹੁਣ ਅਸੀਂ ਇਹ ਸੋਚ ਰਹੇ ਹਾਂ, ਜਿਵੇਂ ਹੁਣ ਮਾਂ ਪਿਓ ਸਾਡੇ ਬਾਰੇ ਇਹ ਸੋਚਦੇ ਸੀ, ਹੁਣ ਅਸੀਂ ਅਸੀ ਕਿ ਕਿ ਸੋਚ ਰਹੇ ਹਾਂ ਬੱਚਿਆਂ ਬਾਰੇ ਵੀ ਇਹ ਬਹੁਤ ਜ਼ਿਆਦਾ ਪੜ੍ਹ ਜਾਣ ਕਿਉਂਕਿ ਜਿੰਨਾ ਅਸੀਂ ਪੜੇ ਆ, ਸਾਥੋਂ ਵੀ ਵੱਧ ਪੜ੍ਹਨ। ਕਿਉਂਕਿ ਅੱਗੇ ਜਾ ਕੇ ਕੰਮਾਂ ਕਾਰਾਂ ਚ ਲੱਗਣ ਜੇ ਹੁਣ ਉਹੀ ਨਹੀਂ ਅੱਗੇ ਵੱਡੇ ਹੋ ਕੇ ਸੋਚਣਗੇ ਤਾਂ ਹੁਣ ਕਿੰਨਾ ਉਹ ਆ ਹੈ ਨਾ।
ਹੂੰ ਨਾ ਮੈ ਇਹ ਤਾਂ ਹੈ ਹੀ, ਮਾਂ ਪਿਓ ਤੇ ਆਪਣੇ ਮੂੰਹ ਦੇ ਵਿੱਚ ਵਿੱਚੋਂ ਬੁਰਕੀਆਂ ਕੱਢ ਕੱਢ ਕੇ ਬੱਚਿਆਂ ਨੂੰ ਪਾਉਂਦੇ ਨੇ ਹੈ ਨਾ ਵੀ ਮੈਂ ਨੀ ਮੈਂ ਭੁੱਖਾ ਸੋ ਲਾਊਂਗਾ ਤੂੰ ਖਾ ਰੋਟੀਆ ਹੈ ਨਾ ਬੱਚੇ ਨਹੀਂ ਨਾ ਵੱਡੇ ਹੋ ਕੇ ਸੋਚਦੇ ਇਹ।
ਹਮ' ਹੁਣ ਕਈ ਵਾਰੀ ਤਾਂ ਐਵੇਂ ਹੁੰਦਾ ਦੇਖੋ ਰੋਟੀ ਰੋਟੀ ਪਾਣੀ ਖਾਣ ਪੀਣ ਲੱਗਿਆ ਬੱਚੇ ਨੇ ਕਹਿ ਲਓ ਆਵਾਜ਼ ਦੇ ਤੀ ਮੈਨੂੰ ਉਹ ਚੀਜ਼ ਚਾਹੀਦੀ ਉਹ ਚਾਹੀਦੀ ਮਾਂ ਜਾਂ ਮਤਲਬ ਕਿ ਪਿਓ ਉੱਠ ਕੇ ਜਾਂਦਾ। ਭੱਜ ਕੇ ਹੁਣ ਕਈ ਵਾਰੀ ਤਾਂ ਇਹ ਹੁੰਦਾ ਡਿਮਾਂਡਾਂ ਕਿੱਡੀਆਂ ਕਿੱਡੀਆਂ ਬ ਬੱਚਿਆਂ ਦੀਆਂ ਹੁੰਦੀਆਂ ਜਾ ਕੇ ਮਾਂ ਪਿਓ ਹੀ ਚੀਜ਼ ਲਿਆ ਕੇ ਦਿੰਦੇ ਨੇ। ਉਹਨਾਂ ਨੂੰ ਇਹ ਹੁੰਦਾ ਅਸੀਂ ਨਾ ਕੁਛ ਮਤਲਬ ਕਿ ਪਾਈਏ ਅਤੇ ਪਹਿਲਾਂ ਬੱਚ ਬੱਚਿਆਂ ਦਾ ਸੋਚਣਾ ਵੀ ਬੱਚੇ ਨੂੰ ਕੱਪੜਾ ਲੀੜਾ ਖਾਣ ਪੀਣ ਸਭ ਵਧੀਆ ਹੋਵੇ ਬੱਚਿਆਂ ਦਾ
ਹਾਂ ਨਹੀਂ ਜੇ ਬੱਚੇ ਦੇਖੋ ਵਿਗੜਦੇ ਨੇ ਉਹ ਨਾ ਉਹ ਆਪਣੀ ਏਦਾਂ ਵੀ ਉਹ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੱਥ ਤੇ ਮਾਂ ਪਿਓ ਦਾ ਹੀ ਹੁੰਦਾ ਨਾ ਉਹ ਉਹਨਾਂ ਨੂੰ ਸ਼ੁਰੂ ਤੋਂ ਲਗਾਉਂਦੇ ਨੀ ਗੇ ਉਹ ਹਨਾ ਕੁਛ ਮਾਂ ਪਿਓ ਇੱਦਾਂ ਦੇ ਨੇ। ਜਿਹਨਾਂ ਦੀ ਔਲਾਦ ਵਿਗੜ ਗਈ ਕਾਰਨ ਤੇ ਇਹੀ ਆ ਨਾ ਵੀ ਮਾਂ ਪਿਓ ਨੇ ਉਹਨਾਂ ਨੂੰ ਸਿਖਾਇਆ ਹੀ ਨਹੀਂ ਹੈ ਵੀ ਤੁਸੀਂ ਕੰਮ ਕਰਨਾ ਤੁਸੀਂ ਪੈਸੇ ਕਮਾਣੇ ਨੇ ਨਾ ਮੈਂ ਦੇਖਦਾ ਅੱਜ ਪਿੰਡਾਂ ਦੇ ਵਿੱਚ ਤੀਹ ਤੀਹ ਪੈਂਤੀ ਪੈਂਤੀ ਸਾਲ ਦੇ ਜਿਹੜੇ ਬੱਚੇ ਨੇ! ਹੈਨਾ ਤੀਹ ਤੀਹ ਪੈਂਤੀ ਪੈਂਤੀ ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਉਹ ਵੀ ਮਾਂ ਪਿਓ ਦੇ ਹੱਥ ਹਰ ਵੇਲੇ ਝਾਕਦੇ ਨੇ ਵੀ ਸਾਨੂੰ ਪੈਸੇ ਦਿਓ ਨਾ ਈਵਨ ਕਿ ਉਹਨਾਂ ਦੇ ਵਿਆਹ ਵੀ ਹੋਏ ਹੋਏ ਨੇ ਫਿਰ ਵੀ ਉਹ ਕਹਿੰਦੇ ਨੇ ਕਿ ਨਹੀਂ ਪਾਪਾ ਤੁਸੀਂ ਸਾਨੂੰ ਦਿਓ ਹਨਾ।
ਮਾਂ ਪਿਓ ਹੁਣ ਜਿੰਨਾ ਕੁ ਹੁੰਦਾ ਦੇ ਦਿੰਦੇ ਨੇ ਹੁਣ ਕਿੰਨਾ ਕੁ ਕਮਾਉਣ।
ਹਾਂ ਬਿਲਕੁਲ ਬੱਚਿਆਂ ਨੂੰ ਸਮਝਣੀ ਚਾਹੀਦੀ ਹੈ ਨਾ ਇਹ ਗੱਲ ਮਾਂ ਪਿਓ ਨੂੰ ਸ਼ੁਰੂ ਤੋਂ ਹੀ ਰਿਸਪੋਂਸੀਬਿਲਿਟੀ ਦੇਣੀ ਚਾਹੀਦੀ ਏ
ਹੁਣ ਜਿਵੇਂ ਮਾਂ ਪ ਉਹ ਦੀ ਗੱਲ ਕਹੀ ਜਾਵੇ ਵੀ ਕਮਾਉਣ ਦੀ। ਜਿਵੇਂ ਹੁਣ ਅਸੀਂ ਤਾਂ ਹੁਣ ਬਹੁਤ ਵਾਰ ਕਹਿ ਚੁੱਕੇ ਹਾਂ ਡੈਡੀ ਵਰਗੇ! ਨੂੰ ਵੀ ਨਹੀਂ ਤੁਸੀਂ ਨਹੀਂ ਕਮਾਉਣਾ ਤੁਸੀਂ ਬੈਠੋ ਹੁਣ ਬਹੁਤ ਟਾਈਮ ਕੰਮ ਕਰ ਲਿਆ। ਪਰ ਉਹ ਕੀ ਕਹਿੰਦੇ ਆ ਉਹ ਕਹਿੰਦੇ ਚਲੋ ਮੈਂ ਆਪ ਤੇ ਯੋਗਾ ਕਰੀ ਜਾਂਦਾ ਥੋੜ੍ਹਾ ਬਹੁਤ ਤੁਰਾ ਫਿਰਦਾ ਵੀ ਜੇ ਮੈਂ ਬੈਠ ਗਿਆ ਘਰੇ ਤਾਂ ਇੱਕ ਤਾਂ ਬਿਮਾਰੀਆਂ ਦਾ ਘਰ ਹੈ ਨਾ ਹੋ ਜਾਂਦਾ ਹੂ
ਵਿਹਲੇ ਬੰਦੇ ਦਾ ਵੀ ਟਾਈਮ ਨਹੀਂ ਪਾਸ ਹੁੰਦਾ।
ਹਾਂਜੀ ਉਹ ਕਹਿੰਦੇ ਵੀ ਮੈਂ ਆਪਦਾ ਥੋੜ੍ਹਾ ਬਹੁਤ ਕਰੀ ਜਾਂਦਾ। ਫੇਰ ਅਸੀਂ ਇਹ ਨੀ ਆ ਵੀ ਉਹਨਾਂ ਵੱਲ ਝਾਕ ਕਰਦੇ ਹਾਂ ਵੀ ਸਾਨੂੰ ਦੇਣਗੇ ਹੈਨਾ। ਤੇ ਜੋ ਉਹਨਾਂ ਨੇ ਆਪਣੇ ਮਨ ਨਾਲ ਦੇਣਾ ਦੇ ਦੇਣਾ ਆਪਾਂ ਐਵੇਂ ਨੇ ਉਹ ਕਰਦੇ ਗ ਵੀ ਹਾਂ ਮਹੀਨਾ ਮਤਲਬ ਕੇ ਖ਼ਤਮ ਹੋ ਗਿਆ ਤਾਂ ਹੁਣ ਆਊਗੀ ਤਨਖਾਹ ਤੇ ਕੁਛ ਦੇਣਗੇ, ਜਿਹੜਾ ਉਹਨਾਂ ਨੇ ਪਿਆਰ ਨਾਲ ਦੇਣਾ ਉਹ ਦੇ ਦੇਣਾ ਤੇ ਆਪਾਂ ਜ਼ਿਆਦਾ ਨਹੀਂ ਉਹ ਕਰਦੇ ਹੁੰਦੇ। ਕਿਉਂਕਿ ਮਾਂ ਪਿਓ ਨੂੰ ਵੀ ਸੇਵ ਕਰਨਾ। ਚਾਹੀਦਾ ਕਦੇ ਨਾ ਕਦੇ ਲੋੜ ਪੈਂਦੀ ਆ ਬਾਹਰ ਅੰਦਰ ਜਾਣਾ ਹਨਾਂ ਵੀ ਕਿੱਥੇ ਬੱਚਿਆਂ ਵੱਲ ਨਹੀਂ ਦੇਖਣਾ ਪੈਂਦਾ।
ਹਮ
ਬੱਚਿਆਂ ਨੂੰ ਵੀ ਚਾਹੀਦਾ ਵੀ ਸਾਰੇ ਜਿੰਨਾ ਵੀ ਸੇਵ ਕੀਤਾ ਥੋੜ੍ਹਾ ਬਹੁਤ ਦਿਆ ਕਰਨ ਮਾਂ ਪਿਓ ਨੂੰ
ਹੂ ਨਹੀਂ ਮਾਂ ਪਿਓ ਦਾ ਦੇਣ ਨਹੀਂ ਕੋਈ ਦੇ ਸਕਦਾ ਜ਼ਿੰਦਗੀ ਦੇ ਵਿੱਚ। ਫੇਰ ਮੈਂ ਤੇ ਕਹਿੰਦਾ ਬੇਵਕੂਫ ਹੈਗੇ ਨੇ ਉਹ ਬੱਚੇ ਹੈਨਾ ਜਿਹੜੇ ਆਪਣੇ ਮਾਂ ਪ ਪਿਓ ਨੂੰ ਛੱਡ ਕੇ ਚਲੇ ਜਾਂਦੇ ਨੇ।
ਇਹ ਤਾਂ ਹੈਗਾ ਹੀ ਆ ਹਾਂਜੀ।
ਭਾਵੇਂ ਲੱਖ ਦੁਨੀਆਂ ਨੂੰ ਸਮਝੌਤੇ ਦਈ ਜਾਣ ਹਨ ਹੋਰ ਕੁਛ
ਹਾਂਜੀ।
ਸਲਾਹਾਂ ਦੇਈ ਜਾਣ ਪਰ ਉਹ ਉਹਨਾਂ ਤੋਂ ਵੱਡਾ ਬੇਗੈਰਤ ਬੰਦਾ ਕੋਈ ਨਹੀਂ।
ਉਹ ਤਾਂ ਹੈਗਾ ਹੀ ਆ ਹਾਂਜੀ।
ਹੋਰ
ਹੋ ਠੀਕ ਹੈ ਬਸ
ਇੱਕ ਮਾਂ ਪਿਓ ਹੀ ਨੇ ਜੇੜੇ ਆਪਣੇ ਬੱਚਿਆਂ ਵਾਸਤੇ ਇੰਨਾ ਕੁਛ ਕਰਦੇ ਨੇ ਹਨਾ। ਦੁਨੀਆਂ ਦਾ ਕੋਈ ਵੀ ਰਿਸ਼ਤਾ ਜੇੜਾ ਹੈਗਾ ਹੈ ਓ ਅਹ ਕਿਸੇ ਨਾ ਕਿਸੇ ਲਾਲਚ ਕਰਕੇ ਜੁੜਿਆ ਹੋਇਆ ਸਿਰਫ਼ ਤੇ ਸਿਰਫ਼ ਮਾਂ ਪਿਓ ਨੇ ਜੇੜੇ ਕਿਸੇ ਬਿਨਾਂ ਕਿਸੇ ਲਾਲਚ ਤੋਂ ਬੱਚੇ ਦਾ ਹਮੇਸ਼ਾ ਭਲਾ ਸੋਚਦੇ
ਇਹ ਤਾਂ ਹੈਗਾ ਹੀ ਆ ਹਾਂਜੀ-
ਬੱਚਿਆਂ ਵਾਸਤੇ ਅਰਦਾਸ ਕਰਨੀ ਏ ਤੇ ਸਿਰਫ ਮਾਂ ਪਿਓ ਹੀ ਕਰਦੇ ਨੇ ਹੋਰ ਕੋਈ ਨਹੀਂ ਕਰਦਾ। ਓ ਗਾਣਾ ਨੀ ਹੈਗਾ ਉਹਦਾ ਵੀ ਰੋਟੀ ਖਾਧੀ ਹੈ ਕਿ ਨਈ
ਹਾਂ ਕੱਲੀ ਮਾਂ ਪੁੱਛਦੀ ਆ ਹਾਂਜੀ ਓ ਸਈ ਆ ਬਿਲਕੁਲ ਸਈ ਆ ਹਾਂਜੀ। ਬਾਕੀ ਸਭ ਪੁੱਛਦੇ ਹਾਂਜੀ ਕਿ ਭੈਣ ਭਾਈ ਹੋ ਗਿਆ। ਕੋਈ ਹੋਰ ਹੋ ਗਿਆ ਜਿਵੇਂ ਹੁਣ ਬਾਰ ਵੀ ਲੋਕ ਗਏ ਹੋਏ ਆ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਆਪ ਭੇਜੋ ਸਾਨੂੰ ਆਪ
ਹਾਂ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਆਪਾਂ ਅਕਸਰ ਦੇਖਦੇ ਹੀ ਹਾ ਨਾ ਆਪਣੇ ਆਲੇ ਦੁਆਲੇ ਦੇ। ਬਈ ਅਹ ਜੇ ਕੋਈ ਬੰਦਾ ਬਾਰ ਜਾਂਦਾ ਉਦਾ ਰਿਸ਼ਤੇਦਾਰ ਜਾਂ ਉਹਦੇ ਚਾਚੇ ਤਾਏ ਦੇ ਮੁੰਡੇ ਫੋਨ ਕਰਦੇ ਨੇ ਤੇ ਉਹਨੂੰ ਇਹੀ ਕੈਂਦੇ ਨੇ ਆਈ ਫੋਨ ਲਿਆਈਂ ਓ ਫੋਨ ਲਿਆਈ ਆਂਦਾ ਜਾਂ ਆ ਚੀਜ਼ ਹਾਂ ਮਾਂ ਤੇ ਪਿਓ ਨੂੰ ਜਦੋਂ ਪੁੱਛੋ ਜਦੋਂ ਮਾਂ ਪਿਓ ਨੂੰ ਪੁੱਛਦੇ ਆ ਓ ਕੈਂਦਾ ਬਸ ਤੂੰ ਹੀ ਆ ਜਾ ਹਨਾ।
ਹਾਂਜੀ
ਹੈਨਾ ਹੋਰ ਨੀ ਕੁਛ ਚਾਹੀਦਾ ਨਾ ਤੇ ਜੇ ਓ ਲੈ ਵੀ ਆਉਗੇ ਤੇ ਕੈਂਦੇ ਨੇ ਵੀ ਇਹਦੀ ਕੀ ਲੋੜ ਸੀ ਹਨਾ ਮੇਰੇ ਕੋਲ ਤੇ ਹੈ ਬਥੇਰਾ ਕੁਛ
ਹਾਂਜੀ ਇਹ ਤਾਂ ਹੈਗਾ ਹੀ ਆ ਬਾਕੀ ਉਹ ਕਹਿ ਵੀ ਦਿੰਦੇ ਨੇ ਵੀ ਘੱਟ- ਕਮਾ ਲਈ ਪਰ ਆਪਦੀ ਸਿਹਤ ਦਾ ਧਿਆਨ ਰੱਖੀ ਪਰ ਲੋਕਾਂ ਨੂੰ ਇਹ ਹੁੰਦਾ ਵੀ ਸਿਹਤ ਦਾ ਕੀ ਹੈ ਖਾਣ ਪੀਣ ਦਾ ਵੀ ਕਮਾ ਜਿਨ੍ਹਾਂ ਕਮਾਉਣਾ।
ਹੂੰ ਇੱਕ ਧੀ ਦੇ ਵਿਆਹ ਦੇ ਵਿੱਚ ਧੀ ਦੇ ਵਿਆਹ ਦੇ ਵਿੱਚ ਸਾਰਿਆਂ ਤੋਂ ਵੱਧ ਪੁਰਾਣੇ ਕੱਪੜੇ ਜੇ ਕਿਸੇ ਹੁੰਦੇ ਨੇ ਨਾ ਉਹਦੇ ਪਿਓ ਦੇ ਹੁੰਦੇ ਨੇ ਕੁੜੀ ਦੇ ਹਾਂ ਇਹ ਮੰਨਣ ਵਾਲੀ ਗੱਲ ਹੈਗੀ ਆ।
ਹੂੰ ਓ ਸਾਰੀ ਉਮਰ ਲਾ ਦਿੰਦਾ ਬੱਚਿਆਂ ਦੇ ਵਿਆਹ ਵਾਸਤੇ ਬੱਚਿਆਂ ਨੂੰ ਪੈਲਾਂ ਪੜਾਉਣਾ ਫਿਰ ਵਿਆਹ ਪੈਲਾਂ ਤਾਂ ਬ ਬੱਚਿਆਂ ਨੂੰ ਕੈਣੇ ਵੀ ਪੜਾਈ ਤੇ ਜਿੰਨਾ ਪੈਸਾ ਹੋ ਸਕੇ ਕਮਾਉਂਦੇ ਆ ਵੀ ਪੜਾ ਪੜ ਜਾਣ ਬੱਚੇ ਫਿਰ ਉਹਨਾਂ ਦੇ ਬਿਆਹ ਦਾ ਫਿਕਰ ਹੋ ਜਾਂਦਾ ਵੀ ਬਿਆਹ ਹੋ ਜਵੇ ਤੇ ਫੇਰ ਕੱਠਾ ਕਰਦੇ ਨੇ ਪੈਸਾ
ਬਿਲਕੁਲ-ਬਿਲਕੁਲ। ਮਾਂ ਪਿਓ ਜੇੜੇ ਹੁੰਦੇ ਨੇ ਨਾ ਇਹ ਛੋਟਾ ਰੱਬ ਹੁੰਦੇ ਨੇ ਛੋਟਾ ਰੱਬ ਹਨਾ। ਇਹ ਰੱਬ ਨੇ ਨਾ ਆਪਣਾ ਛੋਟਾ ਰੂਪ ਬਣਾ ਕੇ ਭੇਜਿਆ ਕਿ ਬੱਚਿਆਂ ਦੀ ਸਾਂਭ ਸੰਭਾਲ ਕਰੋ।
ਹਾਂਜੀ
ਹਾਂ ਉਹਨਾਂ ਤੋਂ ਵੱਧ ਕੋਈ ਨੀ ਤੁਹਾਡਾ ਕਰ ਸਕਦਾ ਆਪਣੇ ਬੱਚੇ ਦੀ ਕੋਈ ਜੇ ਲਾਲਾਂ ਚਟ ਸਕਦਾ ਤੇ ਸਿਰਫ ਮਾਂ ਪਿਓ ਨੇ ਹਨਾ ਦੂਸਰੇ ਬੰਦੇ ਦੇ ਸਾਹਮਣੇ ਕਦੇ ਬ ਨੂੰ ਕੋਈ ਬੁਖਾਰ ਵੀ ਚੜ ਜੇ ਤੇ ਉਹਨੂੰ ਦਸ ਮਿੰਟ ਚੁੱਕ ਕੇ ਨਈ ਕੱਢ ਸਕਦਾ।
ਓ ਤਾ ਹੈਗਾ ਹੀ ਆ ਹਾਂਜੀ ਮਾਦ ਤੇ ਰੋਟੀ ਵੀ ਖਾਣੀ ਭੁੱਲ ਜਾਂਦੀ ਆ ਗੋਦੀ ਚ ਪਾ ਕੇ ਰੱਖ- ਰੱਖਦੀ ਹੈ ਕਿਉਂਕਿ ਬੱਚੇ ਨੇ ਮਾਂ ਕੋਲ ਜਾਂ ਪਿਓ ਕੋਲ ਹੀ ਰੈਂਣਾ ਜਦੋਂ ਬੁਖਾਰ ਚੜਿਆ ਉਹਨੇ ਭੈਣ ਨਈ ਭਾਈ ਨਈ ਕਿਸੇ ਕੋੋਲ ਨਹੀਂ ਜਾਣਾ-
ਹਾਂ ਇਹ ਇੱਕ ਨੈਚੁਰਲ ਪ੍ਰੋਸੈਸ ਵੀ ਹੈਗਾ ਨਾ ਮੈਨੂੰ ਲੱਗਦਾ ਵੀ ਰੱਬ ਨੇ ਮਾਂ ਪਿਓ ਦਾ ਸਿਸਟਮ ਹੀ ਐਵੇਂ ਦਾ ਬਣਾਇਆ ਕਿ ਬੱਚ ਬੱਚਾ ਸਿਰਫ ਰੈਂਦਾ ਈ ਮਾਂ ਪਿਓ ਦੇ ਕੋਲ ਆ।
ਹਾਂਜੀ
ਪਰ ਇਹ ਬਹੁਤ ਗਲਤ ਆ ਲੋਕ ਲੋਕਾਂ ਦਾ ਹਨਾ ਵੀ, ਤੁਸੀਂ ਯਾਰ ਮਾਂ ਪਿਓ ਨੂੰ ਛੱਡ ਕੇ ਜਾ ਰਹੇ ਹੋ ਸ਼ਰਮ ਕਰੋ, ਹਨਾ।
ਹੂ ਹੂ ਹੂ ਇਹ ਤਾਂ ਹੈਗਾ ਹੀ ਆ ਹਾਂਜੀ।
ਨਹੀਂ ਹੋਣਾ ਚਾਹੀਦਾ ਏਦਾਂ।
ਜੀ ਤੇ ਹੁਣ ਜਿਵੇਂ ਬੱਚੇ ਨੇ ਦੇਖੋ ਬਿਮਾਰ ਹੋ ਜਾਂ ਏ ਤਾਂ ਸਾਰੀ ਸਾਂਭ ਸੰਭਾਲ ਹੀ ਇਹਨਾਂ ਨੇ ਕਰਨੀ ਹੁੰਦੀ ਆ, ਹੁਣ ਅੱਗੇ ਜਿਵੇਂ ਮਾਂ ਤੇ ਉਹ ਬਿਮਾਰ ਹੋ ਜਾਣ ਤਾਂ ਬੱਚਾ ਝਾਕਦਾ ਨੀ।
ਹੂ
ਉਹ ਕਹਿੰਦੇ ਆ ਪਾਈਆ ਤੇ ਪਿਆ ਰਵੇ
ਕੁੜੀਆਂ ਦੀ ਤੇ ਚਲੋ ਮਜਬੂਰੀ ਹੋਈ ਨਾ ਵੀ ਵਿਆਹ ਉਸ ਤੋਂ ਬਾਅਦ ਜਾਣਾ ਹਨਾ, ਉਹ ਮੁੰਡੇ ਦੀ ਕਾਹਦੀ ਮਜਬੂਰੀ ਹੈ। ਨਾ ਮੁੰਡਾ ਤੇ ਐਵੇਂ ਜਨਾਨੀ ਪਿੱਛੇ ਲੱਗ ਕੇ ਮਾਂ ਪਿਓ ਦੇ ਨਾਲ ਵਿਗਾੜ ਲੈਂਦਾ ਹੈਨਾ, ਕਿੱਡੀ ਵੱਡੀ ਬੇਬਕੂਹ ਬਹੁਤ ਵੱਡੀ ਬੇਵਕੂਫੀ ਕਰਦੇ ਰਹੇ ਲੋਕ, ਉਹ ਫੇਰ ਜਦੋਂ ਆਪਣੇ ਸਿਰ ਤੇ ਪੈਂਦੀਆਂ ਨੇ ਨਾ ਫਿਰ ਪਤਾ ਲੱਗਦਾ ਹੈ ਹਨਾ।
ਪਤਾ ਲੱਗਦਾ, ਬਾਕੀ ਹੁਣ ਕਿਹਾ ਜਾਵੇ ਪਹਿਲਾਂ ਦੀ ਵੀ ਪੁਰਾਣੀ ਕਹਾਵਤ ਮੰਗੂਈ ਯਾ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ, ਉਹ ਇਹੀ ਕਹਿੰਦੇ ਹੁੰਦੇ ਸੀਗੇ, ਵੀ ਜੇ ਜੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ ਜੇ ਹੁਣ ਆਪਾਂ ਮਾਂ ਪਿਓ ਦੀ ਸਾਂਭ ਸੰਭਾਲ ਕਰਾਂਗੇ ਤਾਂ ਸਾਡੇ ਗਾਂ ਜਿਹੜੇ ਬੱਚੇ ਆ ਉਹ ਵੀ ਸਾਡੀ ਸਾਂਭ ਸੰਭਾਲ ਕਰੁੰਗਾ।
ਹਾਂ ਬਿਲਕੁਲ। ਬਿਲਕੁਲ, ਬਿਲਕੁਲ
ਸੇਮ ੳ ਵੀ ਦੇਖਣ ਨੂੰ ਆ ਵੀ, ਮੈਂ ਦੇਖਣ ਤੇ ਆਇਆ ਵੀ ਜਿਵੇਂ ਉਹ ਆਪਣੀਆਂ ਸੱਸਾਂ ਨਾਲ ਕਰਦੇ ਸੀ, ਹੈਨਾ।
ਹਮ।
ਉਵੇਂ ਸੇਮ ਚੀਜ਼ ਉਵੇਂ ਉਹਨਾਂ ਨਾਲ ਹੁੰਦੀ ਆ।
ਹੁੰਦਾ ਜੀ ਹੁੰਦਾ ਉਹ ਵੱਡੇ ਮਹਾਰਾਜ ਐਵੇਂ ਥੋੜੀ ਧਾਰਨਾ ਪੜ੍ਹਦੇ ਹੁੰਦੇ ਸੀ, ਹਨਾ ਵੀ ਉਹ ਜੈਸਾ ਬ ਬੀਜੇਂਗਾ ਵੱਡੇਗਾ ਮਨਾ ਮੇਰਿਆ ਹਨਾ, ਫਲ ਤੇਰੇ ਕਰਮਾਂ ਦਾ ਹਨਾ।
ਹਾਂਜੀ, ਹਾਂਜੀ।
ਹਾਂ, ਹਾਂ ਇਹ ਬਹੁਤ ਜ਼ਰੂਰੀ ਹੈਗਾ, ਲੋਕਾਂ ਨੂੰ ਸਮਝਣ ਦੀ ਲੋੜ ਹੈ ਇਸ ਨੂੰ ਬਟ ਮਾਂ ਪਿਓ ਦੀ ਕੀਮਤ ਨੀ ਪਤਾ ਲੋਕਾਂ ਨੂੰ
ਹਾਂਜੀ, ਇਹ ਤਾਂ ਹੈਗਾ ਹੀ ਆ।
ਹਮ। ਹੋਰ ਸੁਣਾਓ ਨਵੀ ਤਾਜੀ?
ਹੋਰ ਬਸ ਵਧੀਆ ਜੀ, ਹਾਂ ਜਿੱਦਾਂ ਟਾਈਮ ਲੱਗਿਆ ਹੁਣ ਫਿਰ ਜਾ ਕੇ ਮਿਲ ਕੇ ਆਵਾਂਗੇ, ਹਾਂਜੀ।
ਫੋਨ ਤੇ ਜ਼ਰੂਰ ਕਰਨਾ ਚਾਹੀਦਾ।
ਹਾਂਜੀ ਨਹੀਂ ਡੇਲੀ ਹੋ ਜਾਂਦੀ ਆ ਤਾਂ, ਹਰ ਦਿਨ ਹੀ ਹੋ ਜਾਂਦੀ ਆ ਗੱਲ ਤਾਂ
ਹਮ, ਹਮ ਬਹੁਤ -ਬਹੁਤ ਕਿਸਮਤ ਵਾਲੇ ਨੇ ਲੋਕ ਉਹ ਜਿਹੜੇ ਮਾਂ ਪਿਓ ਜਿਨਾਂ ਦੇ ਕੋਲ ਹੈਗੇ ਨੇ, ਹਨਾ।
ਹਾਂਜੀ, ਹੁਣ ਕਦੇ ਨਾ ਕਦੇ ਐ ਹੁੰਦਾ ਵੀ ਮਿਲ ਕੇ ਆਉਣ ਦਾ ਜ਼ਿਆਦਾ ਉਹ ਹੋ ਜਾਂਦਾ।
ਹਮ। ਫਿਰ ਜਾਓ ਅਤੇ ਮਿਲ ਕੇ ਦੋ ਚਾਰ ਘੰਟੇ ਤੁਸੀਂ ਉੱਥੇ ਖੁੱਲ੍ਹ ਕੇ ਬੈਠੋ ਨਾ, ਫਿਰ ਫਾਇਦਾ ਵੀ ਕੀ ਹੈ ਨਾ। ਉਥੇ ਕਾਹਲੀ, ਕਾਹਲੀ ਦੇ ਵਿੱਚ ਜਾਣ ਦਾ ਵੀ ਕੋਈ ਮਜਾ ਨਹੀਂ ਆਉਂਦਾ।
ਹਾਂਜੀ, ਹੁਣ ਛੁੱਟੀਆਂ 'ਚ ਹੀ ਜਾਣਾ ਪੈਂਦਾ ਫਿਰ ਤਾਂ ਹਮ।
ਮੈਨੂੰ ਲੱਗਦਾ ਬਾਹਰ ਨਾ ਸਾਡੇ ਕਿਸੇ ਨੇ ਬੈਲ ਮਾਰੀ ਆ, ਇੱਕ ਮਿੰਟ ਮੈਂ ਦੇਖਦਾ। ਆਪਾਂ ਫਿਰ ਕਰਦੇ ਹਾਂ ਠੀਕ ਹੈ ਜੀ ਹੈ ਨਾ, ਹਾਂ ਓਕੇ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।